ਹਾਂਜੀ ਕਿੱਥੇ ਘੁੰਮ ਆਏ ਤੁਸੀਂ ਜਾ ਕੇ?
ਬਜ਼ਾਰ। ਲੈਣਾ ਤਾਂ ਕੁਛ ਨਹੀਂ ਸੀ, ਉਹ ਅਮਨ ਦਾ ਸ਼ੂਜ ਦੇਖਣਾ ਸੀ ਬਲੈਕ। ਸਕੂਲ ਖੁੱਲਣ ਵਾਲੇ ਐ ਨਾ। ਸਾਰਾ ਘੁੰਮ ਆਏ ਮਿਲੇਯਾ ਹੀ ਨੀ ਇੱਥੋਂ ਦੀ ਲੱਗਦਾ ਦੁਕਾਨ ਜਾਣਾ ਪਏਗਾ। ਇੱਥੇ ਉਵੇਂ ਦੇ ਫਿਰ ਮਿਲਦੇ ਨੀ ਨਾ। ਜਿਵੇਂ ਏ ਮੰਗ ਰਿਹਾ ਲੈਸਿਸ ਵਾਲੇ। ਉੱਥੇ ਫੇਰ ਉਹੀ ਚੇਪੀਆਂ ਵਾਲੇ ਮਿਲਦੇ ਐ। ਹੁਣ ਉਹੀ ਹੈ ਦੁਕਾਨ ਦੁਕਾਨ ਜਾਣਾ ਪਏਗਾ ਹਾਂਜੀ।
ਅੱਛਾ ਤੁਹਾਡੇ ਪੇਕੇ ਕਮਲਾ ਨਗਰ ਐ ਘੰਟਾ ਘਰ।
ਇਹਦੇ ਤੇ ਮੈਂ ਕਹਿ ਰਹੀ ਐ ਕੋਈ ਵੀ ਗੱਲ ਕਰ ਸਕਦੇ ਐ।
ਹਾਂ, ਹਾਂ, ਹਾਂ, ਹਾਂ, ਹਾਂ।
ਅੱਛਾ-ਅੱਛਾ ਮੈਂ ਕਹਿ ਰਹੀ ਸੀ ਕਿ ਉਹ ਯਾਰ ਇੱਕ ਗਲਤੀ ਹੋ ਗਈ ਹੈ। ਔ ਮੇਰਾ ਉਹ ਅਕਾਊਂਟ ਹੀ ਬੰਦ ਪਿਆ ਤੇ। ਪੈਸੇ ਕਿਵੇਂ ਆਉਣਗੇ ਫਿਰ
ਤੇ ਤੁਸੀਂ ਇਹਦਾ ਦੇ ਦੋ ਨਾ ਅ ਕਿਸੇ ਦਾ ਵੀ ਦੇ ਸਕਦੇ ਹੋ ਤੁਸੀਂ।
ਇਹਨਾਂ ਦਾ ਨੰਬਰ ਦੇ ਸਕਦੇ ਆਂ ਉਹਦੇ ਵਿੱਚ।
ਹਾਂ, ਹਾਂ, ਹਾਂ ਕਿਸੇ ਦਾ ਵੀ ਦੇ ਸਕਦੇ ਹੋ ਵਿੱਚ ਆਪਸ਼ਨ ਆ ਰਹੇ ਸੀਗੇ।
ਯੂ ਪੀ ਆਈ ਨੰਬਰ।
ਹਾਂ ਉਹ ਨਾ ਉਹ ਮੰਗਣਗੇ ਤੁਹਾਡੇ ਕੋਲੋਂ ਯੂ ਪੀ ਆਈ ਡੀ।
ਹਾਂ, ਬੜ
ਉਹ ਦੇਣੀ ਆ ਉਹਨਾ ਨੂੰ। ਤੁਹਾਡੇ ਘਰ ਦੀ ਕਿਸੇ ਦੀ ਵੀ ਹੋਏਗੀ।
ਹਾਂ, ਇਹਨਾਂ ਦੀ ਹੈ ਯੂ ਪੀ ਆਈ ਇਹਨਾਂ ਦਾ ਹੀ ਹੈ।
ਹਾਂ, ਚੱਲ ਜਾਏਗਾ-ਚੱਲ ਜਾਏਗਾ।
ਫਿਰ ਉਹ ਮਤਲਬ ਹੁਣ ਉਹ ਜਦੋਂ ਕਾਲ ਹੋਏਗੀ, ਉਸ ਤੋਂ ਬਾਅਦ ਪਤਾ ਲੱਗੇਗਾ।
ਹਾਂ। ਹਾਂ, ਉਹ ਤੇ ਆਪਸ਼ਨ ਤੇ ਤੁਹਾਨੂੰ ਹਜੇ ਵੀ ਦਿਖ ਰਿਹਾ ਹੈ। ਉੱਪਰ ਸਾਈਡ ਤੇ ਪੇਮੈਂਟ ਆ ਰਿਆ ਹੈ ਨਾ ਲਿਖਿਆ ਹੋਇਆ। ਰਾਈਟ ਸਾਈਡ ਤੇ ਦੇਖੋ, ਰਾਈਟ ਸਾਈਡ ਤੇ ਆਏਗਾ ਜਦੋਂ ਕਲ ਰੱਖ ਦੋ ਗਏ ਨਾ ਤਾਂ ਦੇਖਣਾ।
ਅੱਛਾ ਠੀਕ ਹੈ। ਸਾਈਡ ਤੇ ਲਿਖ ਲਿਖਿਆ ਹੈਏਗਾ ਪੇਮੈਂਟ ਅੱਛਾ, ਅੱਛਾ, ਅੱਛਾ ਹੋਰ ਸੁਣਾਓ ਖਾਲੀ ਰੋਟੀ? ਹੈਲੋ-ਹੈਲੋ। ਕੀ ਹੋ ਗੇਆ ਹੈਲੋ। ਹੈਲੋ। ਹੈਲੋ। ਹੈਲੋ। ਦੀਦੀ ਮਿੳਟ ਹੋ ਗੇ ਲੱਗਦਾ ਐ ਹੈਲੋ। ਹ ਹੁਨ ਆਈ ਏ ਹੁਨ ਆਰੀ ਏ ਹੁਨ ਆਰੀ ਏ।
ਲਾਈਟ ਚਲੀ ਗਈ ਨਾ ਤੇ ਵਾਈਫਾਈ ਬੰਦ ਹੋ ਗਿਆ ਸੀ ਇੱਕਦਮ ਮੈਨੂੰ ਯਾਦ ਆ ਗਿਆ ਕਿ ਮੈਂ ਫੋਨ ਵਲਾ, ਹਾਂ ਫੋਨ ਵਲਾ ਨੀ ਤੇ ਪੇਲੇ ਵੀ ਮੇਰੀ ਕੋਾਲ ਖਰਾਬ ਹੋ ਗਈ ਏਦਾਂ ਈ।
ਨਈ-ਨਈ ਤੁਸੀਂ ਅਪਣਾ ਨੈਟ ਔਨ ਹੀ ਰੱਖਿਆ ਕਰੋ, ਮੈਂ ਵੀ ਆਪਣੇ ਫੋਨ ਦਾ ਔਨ ਰੱਖਿਆ ਹੋਇਆ।
ਹਾਂ, ਤੇ ਮੈਂ ਉਈ ਦੱਸ ਰੀ ਸੀ ਕਿ ਮੇਰੇ ਤੇ ਕੱਟ ਗਏ ਸੀਗੇ ਨਾ ਉਹ ਕੋਲਾਂ ਖ਼ਰਾਬ ਹੋ ਗਈਆਂ ਸੀ ਮੇਰੀਆਂ। ਹਾਂ ਨਾ ਪੇਲੀ ਵਾਰ ਏ ਪੇਲੀ ਵਾਰ ਫੇਰ ਉਨੂੰ ਤੇ ਆ ਗਏ ਸੀ ਨਹੀਂ ਬਸ। ਮੁਸਕਾਨ ਆਣ ਵਾਲੀ ਏ ਉ ਗਈ ਹੋਈ ਏ ਟਿਊਸ਼ਨ ਪੜ੍ਹਾਣ ਮੈਂ ਬਣਾ ਕੇ ਬੈਠੀ ਹੋਈ ਆ ਸਗੋਂ ਭੁੱਖ ਲਗ ਰਹੀ ਸੀ।
ਬੜੀ ਲੇਟ ਹੋ ਗਈ ਸਾਡੇ ਨੋ ਹੋ ਰੇਹੇ ਆ।
ਹਾਂ ਅਜ ਦਾ ਪੇਪਰ ਸੀਗਾ ਨਾ। ਬਸ ਆਣ ਵਲੀ ਹੋਏਗੀ ਗਈ ਤੇ ਏਧਰ ਈ ਏ ਕੋਲ ਈ ਏ ਸਾਡੇ।
ਦਸ ਮਿੰਟ ਗੱਲ ਕਰਨੀ ਏ
ਹਾਂਜੀ-ਹਾਂਜੀ ਬਸ।
ਅੱਛਾ-ਅੱਛਾ।
ਨਾਲ-ਨਾਲ ਟਾਈਮ ਦੇਖੀ ਜਾਓ ਚੈੱਕ ਕਰੀ ਜਾਓ ਤੇ ਪਤਾ ਚੱਲ
ਸਈ ਏ ਉ ਤੇ ਕੋਈ ਨੀ। ਹੋ ਜਾਏਗਾ ਕੀ ਖਾਧਾ ਰੋਟੀ ਚ ਅੱਛਾ ਉ ਆਏਗੀ ਤਾਂ ਖਾਓਗੇ।
ਹਾਂ, ਵੈਸੇ ਕਾਲੇ ਛੋਲੇ ਬਣਾਏ ਏ ਚੋਲ ਬਣਾ ਲਿਤੇ ਏ।
ਹਾਂ ਸ਼ਨੀਵਾਰ ਏ ਆੱਜ।
ਸ਼ਨੀਵਾਰ ਵੈਸੇ ਧਿਆਨ ਨੀ ਸੀ ਸ਼ਨੀਵਾਰ ਦਾ ਮੈਂ ਤੇ ਆਜ ਬੜੇ ਚਿਰ ਬਾਦ ਬਣਾਏ ਏ।
ਵਧੀਏ ਸਗੋ ਸਹੀ ਦਿਨ ਬਣ ਗਏ।
ਹਾਂ ਸਈ ਦਿਨ ਬਨ ਗਏ। ਰੋਜ਼ ਕਦੀ ਦਾਲਾਂ ਕਦੀ ਸਬਜ਼ੀ ਬਸ ਏਹੀ ਸਭ ਚੱਲਦਾ ਰੇੰਦਾ। ਗਰਮੀ ਚ ਰੋਟੀ ਖਾਦੀ ਵੀ ਨੀ ਜਾ ਰਰੀ।
ਜੀਜਾ ਜੀ ਠੀਕ ਏ।
ਹਾਂਜੀ-ਹਾਂਜੀ ਸਭ ਵਧੀਆ।
ਘਾਰ ਈ ਨੇ।
ਹਾਂਜੀ।
ਅੱਛਾ-ਅੱਛਾ ਸਈ ਏ ਵਧੀਆ ਹੋਰ ਸੁਣਾਓ।
ਹੈਂ।
ਮੈਂ ਕਿਆ ਹੋਰ ਸੁਣਾਓ।
ਹੋਰ ਬਸ ਤੁਸੀਂ ਕੀ ਦੇਖਿਏ ਬਾਜ਼ਾਰ ਗਏ ਸੀਗੇ, ਹੋਰ ਕੀ ਕੀ ਸੀਗਾ ਉਸ ਟੇਮ।
ਸਭ ਕੁਛ ਹੀ ਸੀਗਾ। ਪੈਸੇ ਹੋਨੇ ਚਾਈਦੇ ਨੇ ਸਭ ਕੁਝ ਖਰੀਦ ਲਵਾਂ ਮਨ ਤੇ ਕਰਦਾ।
ਉ ਤੇ
ਤੁ ਖਰਚਾ ਕਰਦੀ ਨੀ ਯਾਰ, ਸ਼ੂਜ ਵੇਖਣ ਗਈ ਸੀ ਉ ਮਿਲੇ ਨੀ ਫੇਰ ਆ ਗਏ। ਆੰਬ ਲੈ ਕੇ ਆ ਗਏ ਆ।
ਜੀ- ਜੀ।
ਉ ਯੂਨੀਫੋਮ ਤੇ ਹੈ ਹੀ ਹੈ ਉ ਤੇ ਪਾ ਕੇ ਜਾ ਰਿਆ ਸੀ ਹਾਂਜੀ ਸ਼ੂ ਕੇ ਰਿਆ ਸੀ ਸ਼ੂ ਲੈ ਦੋ ਹੁਨ ਕੋਈ ਨਾ ਹੁਣ ਦੁਕਾਨ ਹਾਂ ਇਹਨੂੰ ਨਾ ਪੈਰ ਵੱਧ ਗਏ ਆ। ਦੁਕਾਨ ਤੇ ਲੈ ਕੇ ਦਾਂਗੇ ਟਾਈਟ ਹੋ ਗਏ ਸੀ ਔ ਵਾਲੇ
ਪਾਨ ਵੇਲੇ ਠੀਕ ਵੀ ਰੈਂਦੇ ਆ ਪਤਾ ਕਿ ਚੱਲ ਵੀ ਜਾਂਦੇ ਆ ਇੱਕ ਵਾਰ ਪੈਸੇ ਲੱਗ ਜਾਂਦੇ ਆ ਪਰ ਔ ਚੱਲ ਜਾਂਦੇ
ਸੱਤ ਅੱਠ ਸੌ ਰੁਪੇ ਦੇ ਸਪਾਕ ਦੇ ਦੇਖੇ ਐ ਏਨੇ ਓਹੀ ਲੈ ਕੇ ਦਾਂਗੇ ਹੁਨ।
ਅੱਛਾ ਹਾਂ ਹਾਂ ਕਯੋਕਿ ਬੱਚਿਆਂ ਨੇ ਚੱਲਦੇ ਫਿਰਦੇ ਪੈਰ ਏਧਰ ਔਧਰ ਮਾਰਦ
ਬੱਤਾ ਹਾਂ ਔਯੀ ਏ ਨਾ ਢੰਗ ਦੇ ਲੈ ਦੋ ਇੱਕ ਵਾਰੀ ਸਹੀ ਐ।
ਸਾਲ ਨਿਕਲ ਜਾਏਗਾ ਹਾਂ ਸਾਲ ਨਿਕਲ ਜੇਗਾ।
ਔਹੀ ਏ ਨਾ ਇਦੇ ਵੈਸੇ ਵੀ ਬੋਤ ਜਲਦੀ ਟੁੱਟਦੇ ਐ।
ਬੱਚੇ ਐ ਸ਼ਰਾਰਤਾਂ ਕਰਦੇ ਐ ਕਦੇ ਪੈਰ ਏੱਧਰ ਮਾਰ ਕਦੇ ਔਧਰ ਮਾਰ। ਲੌ ਕਦੀ ਗੇਮ ਖੇ ਖੇਲਦੇ ਐ ਹਾਂਜੀ ਬੱਚੇ ਆ।
ਆ ਗਆ।
ਆ ਗਈ। ਹਾਂਜੀ ਹਾਂਜੀ ਜੇ ਵੱਕ। ਹੈਲੋ।
ਹਾਂਜੀ ਸਸ ਸੀ ਅਕਾਲ।
ਸਸ ਸ਼੍ਰੀ ਅਕਾਲ ਕੇਸੇ ਓ?
ਬਸ ਵਧੀਆ ਆ ਗਏ ਔ ਮੰਮੀ ਕੇ ਰੀ ਰੋਟੀ ਬਨਾ ਕੇ ਬੈਠ ਆ ਆਏ ਗੀ ਤਾ ਸਵਾਂਗੇ।
ਹਾਂਜੀ ਹੁਨੇ ਈ ਆਈ ਆ। ਹਾਂਜੀ ਟਿਯੂਸ਼ਨ ਪੜਨ ਗਈ ਸੀ ਨਈ ਲੱਗ ਗਈ। ਦੋ ਗਲੀ ਛੱਡ ਕੇ।
ਚਲੋ ਵਧੀਐ ਫੇਰ ਤੇ ਫੇਰ ਤੇ ਵਧੀਆ ਐ। ਹੋਮ ਟੂਸ਼ੱਨ ਦੇ ਯਾਰ ਪੇਸੇ ਵੀ ਮਿਲ ਜਾਂਦੇ ਐ।
ਮਿਲ ਜਾਂਦੇ।
ਹੋਮ ਟਿਯੂਸ਼ਨ ਆ ਔਈ ਤੇ ਕੇ ਰਈ ਆ ਹੋਮ ਟੂਸ਼ਨ ਦੇ ਤੇ ਮਿਲ ਜਾਂਦੇ ਆ ਖੈਰ।
ਹੂੰ।
ਦੋ ਚਾਰ ਪਕੜ ਲੋ ਵਧੀਆ ਐ ਅਪਨੀ ਤੇ ਬਨ ਜਾਂਦੀ ਐ ਸੇਲ
ਬਸ ਔਈ ਔਈ ਔਈ ਦੋ ਚਾਰ ਬਸ ਮਿਲ ਜਾਏ ਨਾ ਵਧੀਆ ਵਧੀਆ ਵਲੀ ਫੇਰ
ਵਧੀਆ ਵਲੀਆਂ ਮਿਲ ਜਾਨ ਨਾ ਸੱਤ ਸਤ ਆ ਸ ਐ ਸਾਡੀ ਮੇਰੀ ਤੇ ਫਰੈਂਡ ਔਨੂੰ ਅੱਠ ਹਜਾਰ ਰੁਪੇ ਮਿਲ ਰੇ ਸੀ ਫਸਟ ਦੇ ਬੱਚੇ ਦੇ। ਹੂੰ ਅੱਠ ਹਜਾਰ ਰੁਪੇ ਫਸਟ ਬੱਚੇ ਦੇ ਬੱਚੇ ਦੇ ਮਿਲ ਰੇ ਸੀ ਪਰ ਔਈ ਗੋਇੰਕਾ ਦਾ ਸਕੂਲ ਸੀ ਅਮਨ ਵਾਲਾ ਸਕੂਲ ਸੀ।
ਅੱਛਾ ਫੇਰ ਤਾ ਸਈ ਐ।
ਜਾਂਦੀ ਸੀ ਪੜਾਨ ਵਾਸਤੇ ਐਈ ਤੇ ਮੈਂ ਕੇ ਰਈ ਆ ਐਵੇ ਦੇ ਮਿਲ ਜਾਨ ਨਾ ਤਿੰਨ ਚਾਰ ਤੈਨੂੰ। ਤੇ ਫੇਰ ਤੇ ਵਧੀਆ ਐ ਫੇਰ ਤੇ ਜੋਬ ਕਰਨ ਦੀ ਜਰੂਰਤ ਈ ਨੀ ਐ।
ਜਰੂਰਤ ਈ ਨੀ ਐ ਮੈਨੂੰ ਮੈਨੂੰ ਚਾਰ ਹਜਾਰ ਮਿਲਦੀ ਐ ਲੇਕਿਨ ਥਰਡ ਕਲਾਸ ਦਾ ਬੱਚਾ ਐ।
ਹਾਂ ਚਲੋ ਫੇਰ ਵੀ ਠੀਕ ਏ ਠੀਕ ਏ ਯਾਰ ਫੇਰ ਵੀ ਸਯੀ ਏ। ਔ ਸਕੂਲ ਕੇੜਾ ਵੇ?
ਐੱਧੱਰ ਈ ਏ ਵਿਕਾਸ ਪੂਰੀ ਵਲਾ ਸੈਂਂਨਸੱਦ।
ਅੱਛਾ ਵਿਕਾਸਪੁਰ ਚਲੋ ਠੀਕ ਏ ਠੀਕ ਏ ਛੋਟਾ ਵ ਅਛਾ ਚੱਲ ਠੀਕ ਐ ਐਵੇ ਦੇ ਈ ਫੜ ਲੈ ਬੇਟੇ ਦੋ ਤਿੰਨ ਬੱਚੇ ਵਧੀਆ ਐ ਸਗੋ। ਅਪਣਾ ਖਰਚਾ ਤੇ ਨਿਕਲੇਗਾ ਕੱਲ ਨੂੰ।
ਬਿਲਕੁਲ ਬਿਲਕੁਲ ਐ ਜਦਾ ਸਹੀ ਐ ਮੈਂ ਤਾਂ ਏਈ ਕਹ ਰਈ ਆਂ ਜੋਬ ਤੋਂ ਬੈਟਰ ਐ ਜੋਬ
ਅਰੇ ਬੋਹੋਤ ਬੈਟਰ ਐ ਜੋਬ ਬੇਕਾਰ ਐ ਯਾਰ ਪੂਰਾ ਦਿਨ ਮਰਦਾ ਰਏ ਬੰਦਾ ਔਦੇ ਵਿੱਚ। ਐ ਵਧੀਆ ਸਗੋ, ਮੈਂ ਕਹਿ ਤੇ ਰਹੀ ਆਂ ਦੋ ਤੇ
ਹਾਫ ਡੇ ਆਲਾ ਕੰਮ ਐ, ਐਦਾਂ ਈ ਹੋ ਜਾਂਦੈ।
ਓਈ ਤੇ ਕਹ ਰਈ ਆਂ, ਦੋ-ਤਿੰਨ ਬੱ
ਹਾਂਜੀ।
ਕਰਲਾ ਤੂੰ ਅਪਣਾ ਮੂੰਹ ਹੱਥ ਧੋਲਾ, ਖਾਲੈ ਰ੍ਹੋਟੀ-ਵੋਟੀ। ਤੇਰੇ ਮੰਮੀ ਨੂੰ, ਹਾਲੇ ਦੱਸ ਮਿੰਟ ਕਰਨੇ ਅਸੀ ਕੌਲ ਤੇ।
ਰੋਟੀ ਖਾਲੀ, ਤੁਸੀ?
ਹੂੰ, ਉਹ ਅਸੀਂ ਤੇ ਬਜ਼ਾਰ ਗਏ ਸੀ, ਓਈ ਖਾਕੇ ਗਏ ਸੀ। ਅਮਨ ਦੇ ਸ਼ੂ ਲੈਣ ਗਈ ਸੀ ਮਿਲੇ ਨੀ ਬਜ਼ਾਰ, ਫਿਰ ਘੁੰਮ-ਫਿਰਕੇ ਆ ਗਏ। ਨਾ ਗੋਲਗੱਪੇ ਖਾਏ, ਬਸ ਆ ਗਏ।
ਸਹੀ ਐ ਵੀ ਮਾਰਕੀਟ ਜਾਣ ਦਾ ਇੱਕ ਫਾਇਦਾ, ਗੋਲਗੱਪੇ ਖਾਣ ਨੂੰ ਮਿਲ
ਗੋਲਗੱਪੇ, ਦਵਾਈ, ਉਹ ਨੀ ਛੁਟਦੇ ਯਾਰ, ਹੋਰ ਸਭ ਛੁਟ ਜਾਏ, ਉਹ ਨੀ ਛੁਟਦੇ।
ਹੂੰ
ਕਿ ਇਹਨਾਂ ਨੇ ਗੋਲਗੱਪੇ ਖਾਏ, ਮੈਂ ਛੱਲੀ ਖਾਦੀ। ਹੂੰ, ਹਾਂ ਸਾਡੇ ਇੱਥੇ ਮਿਲਦੀ ਨੀ ਛੱਲੀ। ਯਾਰ ਸਾਡੇ ਇੱਥੇ ਮਿਲਦੀ ਨੀ, ਮੈਂ ਤੇ ਜਦੋਂ ਜਾਂਨੀ ਆ ਸ਼ਨੀ ਬਜ਼ਾਰ, ਮੈਂ ਛੱਲੀ ਜ਼ਰੂਰ ਖਾਂਦੀ ਆ, ਉੱਥੇ ਪਾਈ ਘੁੰਮ ਰਿਹਾ ਹੁੰਦਾ, ਹਰ ਵਾਰੀ। ਉਹ ਟੇਸਟੀ ਵੀ ਬੜੀ ਹੁੰਦੇ ਆ, ਆ। ਵਧੀਆ ਲੱਗਦੀ ਐ, ਹੋਸ, ਹੋਰ ਕੀ
ਤਿਲਕ ਨਗਰ ਵੀ ਮਿਲਦੀ ਐ ਵਧੀਆ, ਤਿਲਕ ਨਗਰ ਵਾਲੀ ਵੀ ਵਧੀਆ ਮਿਲਦੀ ਏ, ਮੈਂ ਕਿਹਾ।
ਅਰੇ ਵਧੀਆ ਮਿਲਦੇ ਆ, ਮਹਿੰਗੀ ਮਿਲਦੀ ਐ।
ਫਿਰ, ਹਾਂ, ਮਹਿੰਗੀ ਤਾ ਮਿਲਦੀ ਐ।
ਤਿਲਕ ਨਗਰ ਤੇ ਮਹਿੰਗੀ ਮਿਲਦੀ ਏ। ਇੱਥੇ ਉਹਨੇ ਵੀਹ ਰੁਪਏ ਦਿੱਤੀ ਏ, ਉਹੀ ਇੱਥੇ ਤਿਲਕ ਲਗਰ ਲੋਗ
ਹਾਂ, ਇੰਨੇ, ਏਧਰ ਤਾਂ ਮਹਿੰਗੀ ਏ। ਪਰ, ਲੇਕਿਨ ਵਧੀਆ, ਸਵਾਦ ਵਧੀਆ ਏ, ਹੂੰ।
ਮ੍ਹੋਟੇ-ਮ੍ਹੋਟੇ ਦਾਣੇ ਹੁੰਦੇ ਆ ਨਾ, ਵਧੀਆ ਹੁੰਦੇ ਆ, ਹਾਂ। ਤਸੱਲੀ ਹੋ ਜਾਂਦੀ ਏ, ਖਾਕੇ।
ਬਿਲਕੁਲ। ਮੀਲ ਪੂਰੀ ਕੰਪਲੀਟ, ਹਾਂ।
ਇਥੇ ਮੂੰਹ'ਚ ਪਾਣੀ ਆ ਜਵੇ। ਸਹੀ ਐ, ਹੋਰ ਸੁਣਾ?
ਬਸ ਤੇ ਪੂਰੇ ਦਿਨ ਜੋਬ ਕਰਕੇ ਹੁਣ ਤਾਂ ਪੇਪਰ ਚੱਲ ਰਹੇ ਮੇਰੇ, ਉਹ ਵੀ ਸੈਂਟਰ ਮੇਰਾ ਪਿਆ, ਉਹ ਵੀ ਸੈਂਟਰ ਪਿਆ, ਮੇਰਾ ਦਿਲਸ਼ਾਦ ਗਾਰਡਨ।
ਓ ਤੇਰੀ, ਇਹ ਤੇ ਸਾਡੇ ਇੱਥੋਂ ਦੀ ਮੈਟਰੋ ਜਾਂਦੀ ਐ। ਹਿੰਦ ਲੋਕ ਵਾਲੀ, ਲਾਸ ਸਟੇਸ਼ਨ ਯਾਰ ਦੀਸ਼ਾਦ ਕ
ਹਾਂ, ਦਿਲਸ਼ਾਦ ਖਡਨ ਲਾਸਟ ਸਟੇਸ਼ਨ ਐ। ਉੱਧਰ ਛੱਡਦੀ ਏ, ਫੇਰ ਮੈਂ ਉੱਧਰੋਂ ਰਿਕਸ਼ਾ ਲੈਂਨੀ ਆ, ਉਹ ਵੀ ਵੀਹ ਰੁਪਏ ਲੈਂਦਾ। ਅੰਦਰ ਨੂੰ ਜਾਕੇ ਛੱਡਦਾ ਉਹ ਵੀ।
ਉੱਥੇ ਜੀ, ਬੜਾ ਦੂਰ ਪਿਆ।
ਬਹੁਤ ਦੂਰ ਪਿਆ, ਇੱਥੇ ਮੈਨੂੰ ਦੋ ਘੰਟੇ ਲੱਗ ਜਾਂਦੇ ਜਾਣ ਨੂੰ, ਦੋ ਘੰਟੇ ਆਣ ਨੂੰ।
ਕਿੰਨੇ ਪੇਪਰ ਐ?
ਬਸ ਰਹਿ ਗਏ ਹੁਣ ਤਾਂ ਚਾਰ ਪੇਪਰ ਰਹਿ ਗਏ ਐ
ਚਲੋ ਵਧੀਆ ਐ ਵੇ ਬਾਕੀ ਕਲੀਅਰ ਰੋ ਜਾਣਗੇ ਅੱਛੀ ਜੋਬ ਮਿਲ ਜੂ
ਹੂ
ਕ ਤੇ ਅੱਛੀ ਜੋਬ ਮਿਲ ਜੂ ਹੋਰ ਹੈਗੇ ਸਹੀ ਹੈ
ਬਸ ਵਧੀਆ ਮਿਲ ਜਾਏ ਹੋਰ ਹੂ ਬਸ ਵਧੀਆ ਜੋਬ ਵਾਸਤੇ ਵੀ ਇੰਨਾ ਐਕਸਪੀਰੀਅੰਸ ਮੰਗਦੇ ਨੇ ਸਟਾਰਟਿੰਗ ਉਹੀ ਪੰਦਰਾਂ ਹਜ਼ਾਰ ਦਿੰਦੇ ਆ ਬਾਰਾਂ ਹਜ਼ਾਰ ਪੰਦਰਾਂ ਹਜ਼ਾਰ ਜੀਥੇ ਮਰਜ਼ੀ ਚਲੇ ਜਾਓ ਸਟਾਰਟਿੰਗ ਇੰਨੀ ਬੁਰੀ ਹੈ ਕਿ ਇਸ ਤੋਂ ਉੱਪਰ ਮਿਲਣਗੇ ਹੀ ਨਹੀਂ
ਕੀ ਕਹ ਰੇ ਔ। ਹੈਲੋ।
ਸਾਡੀ ਕੋਲ ਦਾ ਹੈਲੋ ਮੈਂ ਕਿਆ ਸਾਡੇ ਟਾਈਮ ਦਾ ਦਾਸ ਮਿੰਟ ਹੋਗੇ ਪੂਰੇ ਕਰਦੇ ਨ ਨੀ ਮੈਂ ਕੱਟਦੇ ਕੱਟਦੇ ਕੋਲ ਮੁਸਕਾਨ
ਠੀਕ ਐ।
ਕੱਡਦੇ ਬੇਟਾ।
ਕਟੀ ਨੀ।